ਹੈਲੋ
ਹੈਲੋ, ਹਾਂਜੀ ਸਸ਼੍ਰੀ ਅਕਾਲ
ਸਸ਼੍ਰੀ ਅਕਾਲ ਜੀ, ਔਰ ਸੁਣਾਓ ਠੀਕ ਹੋ
ਹਾਂਜੀ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ-ਵਧੀਆ ਹਾਲ ਚਾਲ ਹਾਂਜੀ ਠੀਕ ਬਸ ਵਧੀਆ ਸਭ ਕੁਛ ਠੀਕ- ਠਾਕ ਹੋਰ, ਕੀ ਹਾਲ ਐ, ਮੌਸਮ ਬਾਹਰ ਗਰਮੀ ਬਸ ਕੁਛ ਨੀ, ਗਰਮੀ ਬੜੀ ਸੀ ਅੱਜ ਉੱਪਰ ਆਈ ਸੀ ਛੱਤ ਤੇ ਥੋੜੀ ਹਵਾ ਲੈਨ ਹਵਾ ਹੈ ਹੀ ਨੀ ਬਿਲ
ਨਹ-ਨਹੀਂ ਬਿਲਕੁਲ ਨੀ ਹੈ, ਇੰਨੀ ਗਰਮੀ ਹੋਈ ਦੀ ਐਡੀ ਗਰਮੀ ਹੋਈ ਦੀ ਹੈ ਨਾ ਪੁੱਛੋ ਹੀ ਨਾ ਗਰਮੀ ਦਾ ਕੀ ਹਾਲ ਹੈ। ਐ
ਜਿਆਦਾ ਹੀ, ਇੱਕ ਮੌਸਮ ਹ ਹਾਂ ਸਾਹ ਨੀ ਆਂਦਾ ਸੱਚ
ਬਿਲਕੁਲ ਨੀ ਬਿਲਕੁਲ ਰੋਟੀ ਬਣਾਉਣ ਤੇ ਵੀ ਨੀ ਮਨ ਕਰਦਾ, ਨਾ ਕੁਛ ਕਰਨ ਤੇ ਦਿਲ ਕਰਦਾ, ਦਿਲ ਕਰਦਾ ਬਸ ਠੰਡੇ-ਠੰਡੇ ਏਸੀ ਕਮਰੇ 'ਚ ਬਹਿਜੋ ਤੇ ਆਰਾਮ ਕਰ ਲੋ ਬਸ
ਗਰਮੀ ਇੰਨੀ ਹੋਦੀ ਹੈ, ਫਿਰ ਇੱਕ ਇਕਦਮੀ ਮੌਸਮ ਗਲੇ ਖ਼ਰਾਬ ਫੜੇ ਜਾਂਦੇ ਪਏ ਨੇ ਅ ਇੱਕ ਕਹਿੰਦੇ ਨੇ ਬਾਰਿਸ਼ ਆ ਜਾਂਦੀ ਇਕਦਮ, ਮੌਸਮ ਤੇ ਠੰਡਾ ਹੋ ਜਾਂਦਾ, ਫਿਰ ਧੁੱਪ ਚੜ ਜਾਂਦੀਆਂ ਨੇ, ਤੇ ਉਹ ਗਰਮ ਸਰਦ ਫਿਰ ਤੁਹਾਨੂੰ ਪਤਾ ਗਰਮੀ 'ਚ ਗਰਮ ਪਾਣੀ ਥੋੜ੍ਹੀ ਪੀਂਦੇ, ਸਭ ਠੰਡਾ ਪਾਣੀ ਪੀਂਦੇ ਬ ਜਿਹਦੇ ਸਭ ਤੋਂ ਪਹਿਲੇ ਠੰਡਾ ਪਾਣੀ ਮੰਗਦੇ ਐ, ਤੇ ਉਹਦੇ ਨਾਲ ਬਸ ਫੇਰ ਗੱਲ ਇਹ ਵੀ ਖ਼ਰਾਬ ਹੋਏ ਦੇ ਨੇ
ਹਾਂਜੀ-ਹਾਂਜੀ ਬਸ ਪਤਾ ਕੀ ਹੁੰਦਾ ਅਤੇ ਨਾ ਅਸੀਂ ਏਸੀਆਂ ਚ' ਬਹਿ ਜਾਂਨੇ ਆਂ। ਬਾਹਰ ਨਿਕਲਦੇ ਹਾਂ, ਫਿਰ ਉਹ ਗਰਮ ਸਰਦ ਹੋ ਜਾਂਦਾ ਵੇ ' ਫੇਰ ਉਹ ਠੰਡਾ ਪਾਣੀ ਪੀ ਲੈਣੇ ਆ, ਉਹ ਗਲੇ ਫੜੇ ਜਾਂਦੇ ਨੇ, ਫਿਰ ਬੁਖਾਰ ਹੋ ਜਾਂਦਾ ਵੇ ਬਸ ਤਾਰ -ਤਾਂਰ ਇਹੀ
ਐਹੀ ਇਹ ਸੱਚੀ ਸਹੀ ਬਹੁਤ ਸਹੀ ਗੱਲ ਤੁਹਾਡੀ। ਨਾ ਬੁਰਾ ਹਾਲ ਹੀ ਤੇ ਗਰਮੀ ਏਨੀ ਪੈਂਦੀ ਪਈ ਏ ਹਦ ਤੋਂ ਜ਼ਿਆਦਾ। ਬਾਰਿਸ਼ ਦਾ ਵੈਸ ਹਾਂ ਮੌਸਮ ਸਵੇਰੇ ਬਣਿਆ ਸੀ ਠੰਡਾ ਹਵਾ
ਅੱਛਾ ਜੀ।
ਬੱਦਲ ਬਣੇ ਸੀ, ਪਰ ਹਵਾ ਨਾਲ ਨਾ ਸਭ ਬੱਦਲ ਉੱਡ ਗਏ।
ਅੱਛਾ ਹਾਂ, ਇੱਧਰ ਵੀ ਇਵੇਂ ਹੋਇਆ ਸੀਗੇ, ਇੱਧਰ ਵੀ ਸਵੇਰੇ ਬਰਸਾਤ ਬੱਦਲ ਆਏ ਨੇ, ਇੰਨੇ ਕਾਲੇ ਬੱਦਲ ਆਏ ਨੇ, ਪਤਾ ਨੀ ਕਿਹੜੀ ਜਗ੍ਹਾ ਚਲੇ ਗਏ ਨੇ। ਕਿਹੜੀ ਸਾਈਡ ਚਲੇ ਗਏ ਨੇ? ਫੇਰ ਉੱਡ ਗਏ, ਫਿਰ ਗਰਮੀ ਹੋ ਗਈ ਇੰਨੀ, ਹੁਣ ਵੀ ਇੰਨੀ ਗਰਮੀ ਹੈ, ਪੁੱਛੋ ਪਤਾ ਨੀ ਕਹਿੰਦੇ ਆ ਇੱਕ ਦੋ ਦਿਨ ਤੱਕ ਮੀਹ ਆਏਗਾ।
ਹਾਂ ਦੱਸਿਆ ਤੇ ਹੋਇਆ ਵੀ ਦੋ ਤਿੰਨ ਦਿਨ ਇਕੱਠਾ ਹੀ ਬਾਰਿਸ਼ ਹੈਗੀ ਏ।
ਹਾਂਜੀ- ਹਾਂਜੀ ਕਹਿੰਦੇ ਆ।
ਹਾਂਜੀ, ਚਲੋ ਤੁਹਾਡੇ ਉਧਰ ਵੀ ਏਦਾਂ ਹੀ ਮੌਸਮ ਹੈ?
ਹਾਂਜੀ -ਹਾਂਜੀ ਸਾਰੇ ਪਾਸੇ ਨਾ ਹੁਣ ਇੱਕੋ ਹੀ ਮੌਸਮ ਆਉਣ ਚ ਮੌਸਮ ਗਰਮੀ ਹੈ ਤੇ ਗਰਮੀ ਹੈ ਸਾਰੇ ਪਾਸੇ ਤੇ ਬਰਸਾਤ ਹੈ ਤੇ ਸਾਰੇ ਪਾਸੇ ਬਰਸਾਤ ਹੀ ਹੈ, ਹਨਾ ਹੁ ਨਾ ਸਾਰੇ ਪਾਸੇ ੇ ਮ ਮੌਸਮ ਇਕੁਵਲ ਹੋਣ ਲਗ ਗਿਆ, ਬਹੁਤ ਗਰਮੀ ਹੈ ਝੋ ਨਾ ਜੀਅ ਘਬਰਾਉਂਦਾ ਵਾ ਬਸ।
ਸਹੀ ਗਲ ਏ, ਬੜਾ ਦਿਲ ਘਬਰਾਉਂਦਾ ਹੈ, ਗਰਮੀ ਤੇ ਕੰਮ ਕਰਨ ਤੇ ਰੋ ਦਿਲ ਨਹੀਂ ਕਰਦਾ।
ਹਾਂਜੀ -ਹਾਂਜੀ- ਹਾਂਜੀ -ਹਾਂਜੀ ਹਾਂਜੀ!
ਹੋਰ
ਕੀ ਕਰਦੇ?
ਗਰਮੀ ਚ, ਹਾਂਜੀ ਬੱਚੇ ਠੀਕ ਬਸ ਗਰਮੀ ਚ ਤੇ ਇੱਕ ਤੁਹਾਨੂੰ ਪਤਾ ਪਾਣੀ ਪੀਤਾ ਜਾਂਦਾ। ਰੋਟੀ ਖਾਣ ਪਓ ਓਂਜ ਵੀ ਦਿਲ ਨੀ ਕਰਦਾ, ਬਸ ਠੰਡਾ ਪੀ ਵੀ ਜਾਓ ਕਦੀ ਨ ਪਾਣੀ ਪੀ ਲਓ ਕਦੀ ਠੰਡਾ ਪਾਣੀ ਪੀ ਲੋ, ਕਦੀ ਜੂਸ
ਪੀ ਲਓ ਪਾਣੀ ਪੀ ਲਓ ਬਸ। ਬੱਚੇ ਠੰਡਾ- ਠੰਡਾ ਮੰਗਦੇ ਰਹਿੰਦੇ ਨੇ, ਕੋਲਡ ਡਰਿੰਗਾਂ ਦੇ ਦੋ ਕੋਲਡ ਡਰਿੰਕ ਦੇ ਦੋ ਉਹ ਇਹਨਾਂ ਨੂੰ ਾਨ ਕਰਦੇ ਨੇ ਬੱਚਿਆਂ ਨੂੰ ਕੀ ਪਤਾ ਬੱਚਿਆਂ ਨੂੰ ਤਾਂ ਸਵਾਦ ਲੱਗਦਾ ਵੇ ਹਨਾ, ਬਟ ਮੈਂ ਤੇ ਆਪਣੇ ਬੱਚਿਆਂ ਨੂੰ ਕੋਲਡ ਡਰਿੰਕ ਇੰਨਾ ਨਹੀਂ ਦਿੰਦੀ, ਨਾ ਅਸੀਂ ਪੀਂਦੇ ਹਾਂ ਠੰਡਾ, ਨਾ ਮੈਂ ਬੱਚ
ਨਹੀਂ ਸਹੀ ਗੱਲ ਏ ਪਤਾ ਕੀ ਕੋਲਡ ਡਰਿੰਕਾਂ ਹੁੰਦੀਆਂ ਨੁਕਸਾਨਦਾਇਕ ਏ ਠੀਕ ਏ ਠੰਡਾ ਮੰਨਿਆ ਤੇ ਜਾਂਦਾ ਠੰਡਾ ਪਰ ਹੁੰਦੀ ਨੁਕਸਾਨਦਾਇਕ ਹੀ, ਇਹੀ ਇਹ ਬੱਚਿਆਂ ਨੂੰ ਪਤਾ ਕੀ ਇੱਕ ਰੂਆਫ਼ਜ਼ਾ ਲੈਣ ਦਾ
ਹਾਂਜੀ, ਬਣਾ ਤਾ ਮੈਂ
ਹੋਰ
ਜੀ ਮੰਨਦੇ ਨੀ, ਮੈਂ ਤੇ ਉਹ ਵੀ ਨਹੀਂ ਦਿੰਦੀ, ਅਸੀਂ ਤੇ ਸ਼ੁਰੂ ਤੋਂ ਮੈਂ ਨਾ ਬੱਚ ਤੈਨ ਵੀ ਆਦਤ ਪਾਈ ਤੇ ਅਸੀ ਆਪ ਵੀ ਆਦਤ ਪਾਈ ਤੇ ਗਰਮ ਦੁਧ ਪੀਣ ਦੀ, ਭਾਵੇਂ ਜਿੰਨੀ ਮਰਜ਼ੀ ਗਰਮੀ ਹੋ ਜੇ ਅਸੀਂ ਦੁੱਧ ਕਦੀ ਨੀ ਠੰਡਾ ਪੀਤਾ ਕਿਉਂਕਿ ਹੱਡਾਂ ਚ ਵੜਦੈ, ਸ਼ਰੀਰ ਖ਼ਰਾਬ ਹੁੰਦੇ ਨੇ, ਤੇ ਅਸੀਂ ਸ਼ੁਰੂ ਤਾਂ ਈ ਗਰਮ ਦੁੱਧ ਪੀਂਨੇ ਆ, ਬੱਚਿਆਂ ਨੂੰ ਵੀ ਮੈਂ ਗਰਮ ਦੁੱਧ ਦੇੱਨੀ ਆ ਅਸੀਂ ਆਪ ਗਰਮ-ਗਰਮ ਦੁੱਧ ਪੀਂਣੇ ਆਂ ਜਿਵੇਂ ਸਰਦੀ ਚ ਪੀਂਣੇ ਆ ਨਾ ਗਰਮ ਸੜਦਾ-ਸੜਦਾ ਅਸੀਂ ਉੱਦਾਂ ਈ ਪੀਂਣੇ ਆਂ ਦੁੱਧ ਤੇ ਗਰਮੀ-ਸਰਦੀ ਸਾਡਾ ਦੁੱਧ ਉਵੇ ਈ ਹੁੰਦਾ ਮੈਂ ਨੀ ਆਜ ਤਕਣ ਕਦੀ ਠੰਡਾ ਦੁੱਧ ਦਿੱਤਾ ਨਾ ਬੱਚ ਜੈ ਦਿੱਤਾ ਨਾ ਮੈਂ ਆਪ ਪੀਂਣੀ ਆਂ, ਹਾਂਜੀ-ਹਾਂਜੀ
ਮੇਰੇ ਬੱਚੇ ਮੰਗਦੇ ਈ ਠੰਡਾ ਨੇ
ਅੱਛਾ ਜੀ, ਹਾਂ ਅਸੀਂ ਨੀ ਪੀਂਦੇ ਮੈਂ ਨਾ ਸ਼ੁਰੂ ਤੋਂ ਨਾ ਆਦਤ ਨੀ ਨਾ ਪਾਈ ਕਿਉਂਕਿ ਫੇਰ ਨਾ ਸ਼ਰੀਰ ਖ਼ਰਾਬ ਹੋਂਦੇ ਨੇ ਤਾਂਈ ਤੇ ਬਿਮਾਰੀ ਫੇਰ ਲੱਗਦੀਆਂ ਨੇ, ਓਹ ਲੱਗਦਾ ਹੈ ਨੀ ਬਰਫ਼ ਪੈ ਜਾਂਦੀ ਏ, ਦਾ ਦੁੱਧ ਅੱਦਾ ਪਾਣੀ ਹੋ ਜਾਂਦੈ, ਉਹ ਨੁਕਸਾਨ ਕਰਦੈ, ਤੇ ਐਸ ਕਰਕੇ ਅਸੀਂ ਗਰਮੀ-ਸਰਦੀ ਮੈਂ ਕੇਆ ਗਰਮ ਦੁੱਧ ਦੇ ਦੇਣੀ ਆਂ, ਠੰਡਾ ਦੁੱਧ ਤੇ ਅਸੀਂ ਪੀਂਦੇ ਈ ਨੀਂ।
ਨਈ, ਵਧੀਆ ਕਰਦੇ ਓ ਸਗੋਂ ਗਰਮ ਦੁੱਧ ਓਵੀ ਵਧੀਆ ਐ। ਹੱਡ ਪੀੜ ਨੀ ਹੁੰਦੇ ਠੰਡਾ ਦੁੱਧ ਪੀਣ ਨਾਲ ਤੇ ਏਹ ਏ ਸੀ ਚ ਸੋ ਜਈ ਸੋ ਜਾਵਾਂਗੇ ਸਗੋਂ ਜ਼ਿਆਦਾ ਹੱਡ ਪੈਰ ਪੀੜ ਹੁੰਦੇ ਐ।
ਪੀੜ ਹੁੰਦੇ ਈ, ਔਰ ਪਤਾ ਹੁਣ ਤਾਂ ਘਰ-ਘਰ ਏਸੀ ਲੱਗ ਗਏ ਨੇ, ਏਸੀ ਤੋਂ ਬਗੈਰ ਤਾਂ ਗੱਲ ਈ ਨੀ। ਕਰਦੇ ਬੱਚੇ ਏਸੀ ਤੋਂ ਬਗੈਰ ਨੀ ਗੱਲ ਕਰਦੇ, ਏਸੀ ਤੋਂ ਬਗ ਘਾਰ ਤੇ ਜਾਂਦੇ ਨੀ, ਨਾ ਬਾਰ ਨਿਕਲਦੇ ਨੇ, ਨਾ ਕੁਝ ਕਰਦੇ ਨੇ। ਬਸ ਏ ਬੋ, ਅ ਬਟ ਚਾਨੂੰ ਇੱਨਾ ਪਤਾ, ਬਿੱਲ ਕਿੰਨਾ ਆਨੈ? ਜਿਨਾ ਨੇ ਬਿੱਲ ਦੇਣਾ, ਏ ਸੀ ਏੱਨੇ-ਏੱਨੇ੍ ਬਿੱਲ ਲੇਆ ਦੇਂਦਾ ਵਾ।
ਹਾਂਜੀ ਬਿਲਕੁਲ ਸਈ ਗੱਲ ਐ।
ਹਾਂਜੀ-ਹਾਂਜੀ, ਤੁਆਡਾ ਵੀ ਸਾਰਾ ਦਿਨ ਚੱਲਦਾ ਹੋਣੈ ਏ ਸੀ।
ਨਈ-ਨਈ, ਸਾਰਾ ਦਿਨ ਆਂਪਾ ਨਹੀਂ ਚਲਾਂਦੇ। ਸਾਡਾ ਚੱਲਦਾ ਹੀ ਤਾਂ, ਨਾ-ਨਾ ਸਾਰਾ ਦਿਨ ਪਤਾ ਕੀ ਏ ਬ ਔਨਾ ਈ ਬਿੱਲ ਵੀ ਆਣਾ, ਔਨਾ ਈ ਸ਼ਰੀਰ ਵੀ ਖ਼ਰਾਬ ਕਰਨੇ ਆਂ। ਆਪਣੇ ਠਂਡੀ ਹਵਾ ਲੈ ਕੇ ਸਾਡਾ ਸਿਰਫ਼ ਐ ਹੈ ਕਿ ਜਦੋਂ ਬੱਚਿਆਂ ਨੇ ਲੰਮੇ ਪੈਨਾ ਹੁੰਦੇ ਨਾ ਦੋਪ ਦੁਪੈਹਰ ਦੇ ਟਾਈਮ ਰੋਟੀ ਤੋਂ ਬਾਦ। ਫੇਰ ਚੱਲਦਾ ਏ, ਘੰਟਾ-ਘੰਟਾ ਠੀਕ ਆ ਬਸ। ਫੇਰ ਸਿੱਧਾ ਆਪਾਂ ਰਾਤੀ ਚਲਾਣਾ ਹੂਂਦੈ ਸੌਣ ਦੇ ਟਾਈਮ। ਹਾਂਜੀ ਓ ਵੀ ਫੇਰ ਤੁਹਾਨੂੰ ਪਤਾ ਹੈ ਜਦੋਂ ਜ਼ਿਆਦਾ ਠੰਢਾ ਹੋ ਗਿਆ ਨੀਂਦ ਖੁੱਲੀ ਏ, ਫੇਰ ਆਂਪਾ ਬੰਦ ਕਰ ਦਿੰਤੈ ਮਤਲਬ ਢਾਈ ਤਿੰਨ ਵਜੇ। ਜੇ ਨਾਲ ਫੇਰ ਬੰਦ ਹੋ ਜਾਂਦੈ, ਫੇਰ ਸਵੇਰ ਤੱਕਨ ਠੰਢਾ ਈ ਰੈਹੰਦੈ। ਕਮਰਾ-ਕਮਰਾ ਬੰਦ ਹੋਦਾਂ ਏ ਠੰਢਾ ਈ ਰਹਿੰਦੈ ਹਾਂ।
ਹਾਂਜੀ-ਹਾਂਜੀ ਬਸ ਵਦੀਆ।
ਲਾਣੇ ਵੇ ਪੈਸੇ ਵੀ ਤੇ ਓਨੇ ਈ। ਚਾਈਦੇ ਐ ਨਾ, ਬਿੱਲ ਭਰਨ ਲਈ, ਏਸੀ ਚਲਾਉਣਡੇ ਨੇ।
ਓਤੇ ਹੈ ਈ ਏ, ਜਿਂਵੇ ਜਿੰਨਾ ਏਸੀ ਚੱਲੇਗਾ, ਓਨਾ ਈ ਬਿਲ ਆਣੈ ਭਾਂਵੇ ਸਾਰੀ ਰਾਤ ਏਸੀ ਚੱਲਾਲੋ ਸਾਰੀ ਰਾਤ ਹੈਨਾ, ਏਨਾ ਏਨਾ ਬਿਲ ਦੱਸ-ਦਸ, ਪੰਦਰਾਂ-ਪੰਦਰਾ ਹਜ਼ਾਰ ਲੋਕ ਤਦੇ ਬਿਲ ਆਏ ਹੁੰਦੇ ਨੇ। ਜਿਨਾਂ ਦੇ ਚੌਵੀ-ਚੌਵੀ ਘੰਟੇ ਏਸੀ ਚੱਲਣਾ ਤੇ ਉਨਾਂ ਦਾ ਤਾਂ ਬਿੱਲਾ ਆਣਾ ਈ ਆਣਾ।
ਤਾਂ ਈ ਤੇ ਆਪਾ ਜ਼ਿਆਦਾ ਚਲਾਈਦਾ ਨੀ ਕੁਝ ਓਝਂ ਵੀ ਸ਼ਰੀਰ ਸਹੀ ਰੈਹੰਦੈ। ਐਨਾ ਕੁ ਚਲਾਣਾ ਲਿਮਿਟ ਐ, ਐਨੀ ਚਲਾਨੀ ਠੀਕ ਏ।
ਹਾਂਜੀ ਹਾਂ।
ਸਾਰੀ ਦਿਹਾੜੀ ਰੇਤੀਆਂ ਦੇ ਵਿੱਚ।
ਹਾਂਜੀ ਨਾ-ਨਾ, ਕੰਮ ਵੀ ਤੇ ਕਰਨੇ ਸਾਰੇ ਜਨਾਨੀਆਂ ਨੇ ਤ- ਘਰ ਦੇ ਕੰਮ ਵੀ ਤੇ ਕਰਨੇ ਭੈਣ ਜੀ-ਜੀ ਫੇਰ ਕੀ ਕਰ ਸਕ- ਨੇ ਹੈ ਨਾ, ਸਾਡੇ ਤਾਂ ਕੰਮ ਦਿਨ ਚੜਦੇ ਰਾਤ ਕਿੱਥੇ - ਪੈਂਦੀ ਐ ਕੰਮ- ਕੰਮ ਚ ਨਿਕਲ ਜਾਂਦੇ ਆ ਨਾ ਸਾਨੂੰ ਗਰਮੀ ਦਾ ਪਤਾ ਵਾ ਨਾ ਕੁਛ ਦਾ ਪਤਾ। ਅੱਛਾ ਕੰਮ ਹਟੋ ਘਰ ਦੇ ਕੰਮ ਕਰੋ ਫੇਰ ਦੂਜੇ- ਕੰਮ ਆ ਜਾਂਦੇ ਜੇ ਦੂਜੇ ਕਾਮ ਹਟੋ ਫੇਰ ਕੋਈ ਨਾ ਕੋਈ ਬੱਚਿਆਂ ਦੇ ਨਾਲ ਈ ਲੱਗ ਜਾਓ।
ਬੱਚਿਆਂ ਦੇ ਆਹਰੇ ਲੱਗ ਜਾਓ, ਸਹੀ ਗੱਲ ਹੈ।
ਹਾਂਜੀ- ਹਾਂਜੀ।
ਚਲੋ ਬਣਾ ਲਈ ਰੋਟੀ ਪਾਣੀ ਤੁਸੀ?
ਹਾਂਜੀ- ਹਾਂਜੀ ਅਸੀਂ ਬਣਾ ਲਈ ਹਾਂਜੀ-ਹਾਂਜੀ ਤੁਸੀਂ ਬਣਾ ਲਈ? ਕੀ ਬਣਾਇਆ?
ਹਾਂਜੀ ਅੱਜ ਅਸੀਂ ਦਾਲ ਹੀ ਬਣਾਈ ਹੈ। ਸਾਡੇ ਨਾ ਰਾਤ ਦੀ - ਤਾਂ ਹੀ ਦਾਲ ਜਿਆਦਾ ਪਸੰਦ ਕਰਦੇ ਨੇ ਸਾਡੇ ਰਾਤੀ ਦਾਲ ਬਣਦੀ ਹੈ, ਹਾਂ।
ਅੱਛਾ ਜੀ ਮੈਂ ਵੀ ਦਾਲ ਹੀ ਬਣਾਈ ਆ ਅੱਜ, ਮੈਂ ਬਣਾਈ ਆ ਦਾਲ। ਤੇ ਮੂੰਗੀ ਸਾਬਤ ਦਾਲ ਬਣਾਈ ਸੀ ਪਰ ਹੁਣ ਮੈਂ ਕ ਫੁਲਕੇ ਪਕਾ ਕੇ ਉਤਾਰ ਕੇ ਰੱਖ ਲਾ ਉਹਨੇ ਠਹਿਰ - ਕੇ ਖਾਣਗੇ ਰੋਟੀ ਤੇ ਮੈਂ ਕਿਹਾ ਗਰਮੀ ਬੜੀ ਐ। ਤੇ ਮੈਂ ਕ ਬਣਾ ਬਨੂੰ ਕੇ ਬਸ ਸਾਭ ਲੈਤੀ ਹੂੰ, ਰੋਟੀ ਖਾਣੀ- ਖਾਣੀ ਹੂਨ ਠਹਿਰ ਕੇ। ਖਾ ਲਾਂਗੇ ਮਿੱਠੂ ਰੋ ਹਾਂਜੀ- ਹਾਂਜੀ।
ਚਲੋ ਠੀਕ।
ਠੀਕ ਹੈ ਭੈਣ ਜੀ ਆਣਾ ਘਰ ਕਦੀ।
ਹਾਂਜੀ- ਹਾਂਜੀ ਆਵਾਂਗੇ ਕੋਈ ਨੀ ਜ਼ਰੂਰ ਆਵਾਂਗੇ।
ਫਿਰ।
ਹਾਂਜੀ ਆਵਾਂਗੀ ਹਾਂਜੀ- ਹਾਂਜੀ। ਹਾਂ ਤਾਂ ਹੀ ਹੋ ਗਿਆ ਸਹੀ ਗੱਲ ਏ ਮੈਂ ਤਾਂਹੀ ਤੇ ਫੋਨ ਕੀਤਾ ਮੈਂ ਕਿਹਾ ਚੱਲ ਬੜੀ ਦੇਰ ਹੋ ਗਈ ਗੱਲ ਕੀਤੀਆਂ ਅੱਜ ਫੋਨ ਕਰ ਲਈਏ।
ਹਾਂਜੀ- ਹਾਂਜੀ, ਹਾਂਜੀ- ਹਾਂਜੀ ਚਲੋ। ਠੀਕ ਹੈ ਭੈਣ ਜੀ, ਠੀਕ ਹੈ ਹਾਂਜੀ। ਚਲੋ ਆਉਣਾ ਫੇਰ ਗੇੜਾ ਲਾਉਣ।
ਹਾਂਜੀ- ਹਾਂਜੀ ਜ਼ਰੂਰ ਆਵਾਂਗੇ।